ਸਤਿ ਸ੍ਰੀ ਅਕਾਲ ਭੈਣ ਜੀ, ਹੋਰ ਕੀ ਹਾਲ ਨਹੀਂ
ਵਧੀਆ, ਵਧੀਆ ਤੁਸੀਂ ਦੱਸੋ ਠੀਕ
ਸ਼ਿਵਲ ਆਪਾ ਵੀ ਵਧੀਆ
ਚਲੋ
ਹੋਰ ਕੀ ਕਰ ਰਹੇ ਹੋ ਮੈਂ ਕੁਛ ਨਹੀਂ ਵਿਹਲੇ ਬੈਠੇ ਸੀ।
ਅੱਛਾ।
ਅੱਛਾ ਕਿਉਂ ਕੋਈ ਕੰਮ ਕੁਮ ਨੀ ਕਰਦੇ।
ਟਾਈ ਤਾਂ ਵਹਲੇ ਹੁੰਨੇ ਆ ਰੋਟੀ ਪਾਣੀ ਦਾ ਹਜੇ ਰੁਕ ਕੇ ਵੇਖਾਂਗੇ।
ਤੇ ਸਵੇਰੇ ਕੀ ਕਰਦੇ ਹੋ
ਸਵੇਰੇ ਜੋਬ ਤੇ ਜਾਣੇ ਆ। ਫਰ ਛੇ ਵਜੇ ਕੋਲ ਘਰ ਆੇ ਇਹਨਾਂ ਨੂੰ ਫਿਰ ਘਰ ਆ ਕੇ ਥੋੜਾ ਰੈਸਟ ਕੀਤਾ
ਤੁਸੀਂ ਕੀ ਕਰਦੇ ਹੋ
ਆਪਾਂ ਸਵੇਰੇ ਉੱਠਦੇ ਹਾਂ ਫਿਰ ਚਲੇ ਜਾਂਦੇ ਹਾਂ ਫੈਕਟਰੀ ਫੈਕਟਰੀ ਤੋਂ ਆ ਕੇ ਜਿੰਮ ਜੁਮ ਫੇਰ ਬਾਜ਼ਾਰ ਚਲੇ ਗਏ। ਘੁੰਮਣ ਬਸ ਇਹ, ਚੱਲਦਾ,
ਓਕੇ ਫਿਰ ਤੁਸੀ ਜਿੰਮ ਵੀ ਜਾਂਦੇ ਹੋ ਜਿੰਮ ਵਿਚ ਕਿਹੜੀ ਐਕਸਰਸਾਈਜ਼ ਕਰਦੇ ਹੋ?
ਹੂੰ ਜਿੰਮ ਚ ਆਪਾਂ ਸਾਰੀਆਂ ਹੀ ਕਰਦੇ ਹਾਂ ਓਵਲ ਬੋਡੀ ਸੋਮਵਾਰ ਚੈਸਟ ਦੀ ਮੰਗਲਵਾਰ ਸ਼ੋਲਡਰ ਬੁੱਧਵਾਰ ਬੈਕ ਵੀਰਵਾਰ ਬਾਈਸਪ ਸ਼ੁੱਕਰਵਾਰ ਟਰਾਈ ਸਾਹਿਬ, ਸ਼ਨੀਵਾਰ ਲੈਗ, ਸੰਡੇ ਰੈਸ਼ਟ। ਸਾਡੇ ਉ ਤੇ ਪੰਜ ਸੋ ਰੁਪਏ ਫੀਸ ਹੈ ਪਰ ਉਹ ਮੇਰੇ ਕੋਲ ਚਾਰ ਸੋ ਰੁਪਏ ਲੈਂਦੇ ਆ।
ਬੱਸ,
ਬੰਦੇ ਲਿਆ ਕੇ ਦਿੱਤੇ ਵੇ ਐ।
ਇਹ ਤਾਂ ਬੜੀ ਸਹੀ ਜਿੰਮ ਐ, ਸਾਡੇ ਤੇ ਤਾਂ ਸ਼ੁਰੂ ਹੀ, ਹਜ਼ਾਰ, ਥੱਲੇ ਤਾਂ ਕੋਈ ਜਿੰਮ ਵਾਲਾ ਅੰਦਰ ਹੀ ਨਹੀ ਵਾੜਦਾ
ਓਕੇ,
ਤੁਸੀ ਨੀ ਜਾਂਦੇ ਜਿਮ?
ਨਹੀ ਮੈਂ ਨੀ ਜਾਂਦੀ। ਟਾਈਮ ਹੀ ਨੀ ਹੁੰਦਾ ਨਾ ਸਵੇਰੇ ਆਫਿਸ ਆਫਿਸ ਜਾਣਾ ਹੁੰਦਾ ਫਿਰ ਆਫਿਸ ਤੋਂ ਆਦੇ-ਆਦੇ ਸਾਡੇ ਛੇ ਤਕ ਦਾ ਟਾਈਮ ਹੋ ਜਾਂਦਾ ਫਿਰ ਕਿਸ ਟਾਈਮ ਜਿਮ ਜਾਣਾ
ਅੱਛਾ,
ਹੂੰ, ਘਰ ਹੀ ਜਿਮ ਹੋ ਜਾਂਦੀ ਆ।
ਤੁਹਾਡੇ ਘਰ ਵਿਚੋਂ ਨੀ ਕੋਈ ਜਾਂਦਾ।
ਹਾਂਜੀ ਜਾਦੇ ਆ ਮੇਰੇ ਭਰਾ ਹੋਣੀ ਜਾਦੇ ਆ ਜਿਮ
ਅੱਛਾ ਤੇ ਉਹ ਸਪਲੀਮੈਂਟ ਵਗੈਰਾ ਲੈਂਦੇ ਹੋਣੇ ਆ। ਤੇ ਫਿਰ ਕੀ, ਆਦੇ ਨੇ ਉਹ
ਉਹ ਕੁਛ ਨੀ ਏ ਇੱਕ ਜਿੱਦ ਤਾਂ ਐਗ ਹੋ ਗਏ, ਪਨੀਰ ਹੋ ਗਿਆ।
ਸਾਰੇ ਚੱਲਦੇ ਆ ਨਾ
ਹੋਰ ਬਾਕੀ ਇਹੀ ਸਭ ਦਲੀਆਂ, ਔਟਸ ਇਹ ਸਭ ਵੀ ਮਤਲਬ ਜੋ ਵੀ ਨੈਚੁਰਲ ਸਾਡੀ ਡਾਇਟ ਹੁੰਦੀ ਹੈ, ਉਹ ਹੀ ਵਧੀਆ ਵਧੀਆ ਹੂੰ ਹੂੰ।
ਤੇ ਤੁਸੀਂ ਗੇਨਰ ਲੈਂਦੇ ਔ।
ਨਹੀਂ ਮੈਂ ਸਿਰਫ ਕਰੀਟੀਨ ਲੈਂਦਾ। ਕਰਿਟੀਨ ਕਰਿਟੀਨ ਸਾਡੀ ਸਟਰੈਂਥ ਨੂੰ ਵਧਾਂਦਾ ਤੇ ਮਸਾ ਲੀਨ ਗੇਨ ਕਰਦਾ ਏ।
ਅੱਛਾ, ਤੋ ਤੁਸੀਂ ਕਿਹੜੇ ਬ੍ਰੈਂਡ ਦਾ ਯੂਜ ਕਰਦੇ ਹੋ?
ਆਪਾਂ ਸਾਰੇ ਬ੍ਰੈਂਡ ਦਾ ਕਰਦੇ ਹਰ ਵਾਰ ਅਲੱਗ ਅਲੱਗ ਬ੍ਰੈਂਡ ਯੂਜ ਕੀਤਾ। ਹੁਣ ਵੀ ਆਪਾਂ ਦੋ ਬੋਕੱਸ ਮੰਗਾਏ ਆ।
ਕੁਛ ਅਲੱਗ ਨੀ ਤੁਸੀਂ ਯੂਜ ਕਰ ਰੇ, ਕੋਈ ਅਲਗ ਬ ਮਤਲਬ ਇਕ ਪਰਟੀਕੁਲਰ ਬ੍ਰਾਂਡ ਨੀ ਯੂਜ ਕਰਦੇ ਪਏ।
ਨਹੀਂ ਆਪਾਂ ਹਰ ਵਾਰ ਅਲੱਗ ਅਲੱਗ ਯੂਜ ਕੀਤਾ ਹੁਣ ਵੀ ਆਪਾਂ ਮੰਗਾਏ ਆ ਦੋ ਇਹਦੇ ਚ ਬੋਟਰ ਇਹਦਾ ਕਮ ਬੋਟਰ
ਹਾਂ ਦੱਸੋ, ਕੀ ਦੱਸ ਰਹੇ ਸੀ?
ਏਹੀ ਕਰਨਾ ਹਹੁੰਦਾ ਪਰ ਡੇ ਤਿੰਨ ਗ੍ਰਾਮ ਆਪਾਂ ਲੈਨੇ ਹਾਂ ਤੇ ਉਹਦੇ ਚ ਸਾਨੂੰ ਚਾਰ ਪੰਜ ਲੀਟਰ ਪਾਣੀ ਪੀਣਾ ਪੈਂਦਾ ਹੈ।
ਅੱਛਾ ਫੇਰ ਤੁਸੀਂ ਪੀ ਲੈਂਦੇ ਹੋ ਚਾਰ ਪੰਜ ਲੀਟਰ
ਪਤਾ ਨੀ ਕਦੀ ਕਿਨਾਂ ਗਰਮੀ ਚ ਹੋਈ ਜਿੰਦਾ ਹੋਣਾ ਪਰ ਹੁਣ ਤੇ ਖਾਧੇ ਵੀ ਕਾਫ਼ੀ ਟਾਈਮ ਹੋ ਗਿਆ, ਹੁਣ ਜਦੋਂ ਔਡਰ ਆਏਗਾ ਫੇਰ ਹੋਏਗਾ।
ਹੂੰ ਤੇ ਹੁਣ ਤੱਕ ਤੁਸੀਂ ਜਿੱਦਾਂ ਕਿਹਾ ਕਿ ਮੈਂ ਕਾਫੀ ਸਾਰੇ ਬ੍ਰੈਂਡ ਯੂਜ ਕੀਤੇ ਤੇ ਆ ਤੇ ਕਿਹੜਾ ਬ੍ਰੈਂਡ ਨੂੰ ਸਭ ਤੋ ਸਹੀ ਲੱਗਿਆ।
ਓ ਨੋਪਟੀ ਮਮ ਦਾ
ਓਕੇ
ਉਦੇ ਨਾਲ ਮੇਰਾ ਵੇਟ ਕੱਟ ਹੋਯਾ, ਪਰ ਮਸਲ ਕੱਟ ਨੀ ਹੋਈ।
ਅੱਛਾ, ਔਰ ਬਾਕੀ ਦੇ ਨਾਲ, ਸਭ ਦੇ ਨਾਲ ਵੇਟ ਵੀ ਘੱਟ
ਪਤਾ ਨੀ ਇੰਨਾ ਧਿਆਨ ਈ ਨੀ ਦਿ ਤੇ ਬਸ ਓ ਪੀਂਦੇ ਰਏ ਆ।
ਅੱਛਾ, ਹੂੰ, ਹੂੰ, ਹੂੰ ਓਕੇ ਸੈਲਫ ਸੈਟਿਸਫੈਕਸ਼ਨ ਦੇ ਅਕੋਰਡਿੰਗ ਤੁਸੀਂ ਰਿਵਿਊ ਦਿੰਦੇ ਪਏ ਓ।
ਯਾ
ਕਿੰਨਾ ਟਾਈਮ ਹੋ ਗਯਾ ਤਾਨੂੰ ਜਿਮ ਕਰਦਿਆਂ?
ਮੈਂ ਗਿਆਰਵੀਂ ਕਲਾਸ ਤੋਂ ਕਰਦਾ ਪਯਾਂ। ਇਸ ਹਿਸਾਬ ਨਾਲ ਮੈਨੂੰ ਪੰਜ ਸਾਲ ਹੋਣ ਆਲੇ ਐ।
ਅੱਛਾ।
ਪਰ ਮੈਂ ਕਦੀ ਰੈਗੂਲਰ ਨੀ ਗਯਾ, ਕਦੀ-ਕਦੀ ਛੇ-ਸੱਤ ਮੀਨੇ ਛੱਡ ਦਿੰਦਾ ਸੀ ਫੇਰ, ਮੈਂ ਬਿਮਾਰ ਹੋਨ ਤੋ ਬਾਦ ਹੋਣ ਮੈਨੂੰ ਰੈਗੂਲਰ ਦੋ ਸਾਲ ਹੋ ਗਏ ਐ।
ਅੱਛਾ, ਤੇ ਤੁਸੀ ਵੈਸੇ ਕੇੜਾ ਟੈਮ ਪ੍ਰੈਫਰ ਕਰਦੇ ਹੋ?
ਮੈਂ ਦੁਪਹਿਰ ਦਾ, ਮੈਂ ਹਰ ਟੈਮ ਗਿਆ, ਰਾਤੀ ਵੀ ਗਿਆਂ, ਸਵੇਰੇ ਵੀ ਗਿਆਂ।
ਤੋ ਓਦੇ ਅਕੋਰਡਿੰਗ ਕੀ ਲੱਗਿਆ?
ਦੁਪਹਿਰ ਦਾ ਤੇ ਸਵੇਰ ਦਾ। ਕਿਉਕਿ ਸ਼ਾਮੀ ਜਿੰਮ ਚ ਪੀੜ ਬੜੀ ਜਾਦਾ ਹੋ ਜਾਂਦੀ ਏ। ਕਿਉਂਕਿ ਸਾਰੀ ਲੇਬਰ ਕਲਾਸ ਫਰੀ ਹੁੰਦੀ ਏ, ਫੇਰ ਉਸ ਟਾਈਮ ਓ ਜਾਦਾ ਜੋਇਨ ਕਰਦੀ ਆ। ਫੇਰ ਮਸ਼ੀਨ ਵਗੈਰਾ ਖਾਲੀ ਨੀ ਹੁੰਦੀ।
ਹੂੰ।
ਉਸ ਕਰਕੇ ਫੇਰ ਉਦੋਂ ਸਾਨੂੰ ਟੈਮ ਨੀ, ਏਕ ਈ, ਏਕ ਐਕਸਰਸਾਈਜ ਲਈ ਬੜਿਆ ਬੜੀ ਦੇਰ ਖੜਾ ਹੋਣਾ ਪੈਂਦੈ। ਇਸ ਕਰਕੇ ਦੁਪਹਿਰ ਜਾਨਾ ਠੀਕ ਏ ਕੋਈ ਉਸ ਟਾਈਮ ਕੋਈ ਜਾਦਾ ਬੰਦੇ ਹੁੰਦੇ ਨੀ। ਆਪਨਾ ਆਰਾਮ ਨਾਲ ਬੰਦਾ ਏਕ ਤੇ ਦੋ ਘੰਟੇ ਕਰਕੇ ਆ ਸਕਦੈ ਵਾਪਸ ਸੀ ਨਾਲੇ ਗਰਮੀ ਵੀ ਜ਼ਿਆਦਾ ਲੱ ਦਿੱਲੀ ਸ਼ਹਿਰ?
ਹੁ
ਹੁ
ਤੇ ਬਾਕੀ ਤੁਹਾਡਾ, ਪੂਰੇ ਦਿਨ ਦਾ ਸ਼ਡਿਊਲ ਕੀ? ਰਹਿੰਦਾ ਸਵੇਰੇ ਲਾਇਕ ਫੈਕਟਰੀ ਕਿੰਨੇ ਵਜੇ, ਜਾਣਾ ਹੁੰਦਾ ਹੈ।
ਸਵੇਰੇ ਮੈਂ ਦਸ ਦਸ ਵਜੇ ਫੈਕਟਰੀ, ਦਸ ਵਜੇ ਆਇਆ। ਫਿਰ ਜਾਨੇ ਆ? ਤੇ ਉਸ ਤੋਂ ਬਾਅਦ ਆਪਾਂ ਤਿੰਨ ਚਾਰ ਤਿੰਨ ਵਜੇ ਤਕ ਫੈਕਟਰੀ ਤੋਂ ਵਾਪਸੀ ਆਣੇ ਆ ਫੇਿਰ ਆਪਾਂ ਨਾਂ ਧੋ ਕੇ ਆਪਣਾ ਉਹੀਓ ਜਿਮ ਜਿਮ ਤੋ ਆਕੇ, ਯਾਰ ਦੋਸਤ ਨਾਲ ਚਲੇ ਗਏ ਜੇ ਮੰਨ ਲਿਆ?
ਤੇ, ਤੁਹਾਨੂੰ ਨੀ ਲੱਗਦਾ, ਤੁਹਾਡਾ ਫੈਕਟਰੀ ਜਾਣ ਦਾ ਟਾਈਮ ਬੜਾ ਘੱਟ ਹੈ ਦਸ, ਵਜੇ ਤੋਂ ਤਿੰਨ ਵਜੇ, ਤਕਣ ਬਸ।
ਨਹੀਂ ਠੀਕ ਇੰਨਾ ਹੀ ਹੋਣਾ ਚਾਹੀਦਾ।
ਅੱਛਾ।
ਸਾਡੇ ਕਿਹੜੇ ਬਾਲ-ਬੱਚੇ ਰੋਂਦੇ ਪਏ ਹੈ।
ਸੋਰੀ।
ਸਾਡੇ ਕਿਹੜੇ ਬਾਲ ਬੱਚੇ ਰੋਂਦੇ ਪਏ ਆ ਜਿਹੜਾ ਆਪਾਂ ਇੰਨਾ ਕੰਮ ਕਰਨਾ।
ਇਹੀ ਤਾਂ ਉਮਰ ਹੈ ਕੰਮ ਕਰਨ ਦੀ ਜੇ ਅੱਜ ਕੰਮ ਕਰੋਗੇ ਤਾਂ ਹੀ ਤਾਂ ਅੱਗੇ ਜਾ ਕੇ ਵਿਹਲੇ ਬਹਿ ਪਾਓਗੇ।
ਵੇਲੇ ਪਹਿਣ ਨ ਨਾ ਵੇਲੇ ਪਾਂਗੇ ਤੇ ਗੋਡੇ ਗੋਡੇ ਗੋਡੇ ਜੁੜ ਜਾਣਗੇ।
ਨਹੀਂ ਉਹ ਨੀ ਹੈ ਬਟ ਹੁਣ ਤੁਹਾਡੀ ਏਜ ਹੈ ਸਗੋਂ ਕੰਮ ਕਰਨ ਦੀ
ਤੇ ਉਹ ਕੰਮ ਕਰਨਿਆਂ ਇੱਕ ਹਿਸਾਬ ਨਾਲ ਦੱਸ ਵਜੇ ਦੇ ਆਪਾਂ ਲੱਗੇ ਦ ਹੁੰਦੇ ਹਾਂ ਤੇ ਚ ਜਿਮ ਕਰੜ ਕੁੜ ਕੇ ਚਾਰ ਵਾਂਜਦੇ ਉਵੇਂ ਵੱਜ ਜਾਂਦੇ ਆ। ਤੇ ਜਿੰਨਾ ਪੂਰਾ ਫੈਕਟਰੀ ਜ਼ੋਰ ਲੱਗਦਾ। ਉਸ ਤੋਂ ਜ਼ਿਆਦਾ ਜੋੋਰ ਕੰਡੇ ਜਿਵੇੇ ਲੱਗ ਜਾਂਦਾ।
ਜਿਮ ਵਿੱਚ ਕਾਉਂਟ ਨਾ ਕਰੋ ਤਾਂ ਤੁਹਾਡਾ ਪਰਸਨਲ ਕੰਮ ਹੋ ਗਿਆ।
ਸਾਰੇ ਕੰਮ ਪਰਸਨਲ ਹੀ ਹੁੰਦੇ ਆ।
ਪਰਸਨਲ ਔਰ ਪ੍ਰੋਫੈਸ਼ਨਲ ਦੋਨੋ ਕੰਮ ਅਲੱਗ-ਅਲੱਗ ਹੁੰਦੇ ਆ ਸਰਦਾਰ ਜੀ।
ਇਸ ਕਰਕੇ ਬੋਡੀ ਜ਼ਿਆਦਾ ਜ਼ਰੂਰੀ ਹੈ। ਕੰਮ ਇੰਨਾ ਜ਼ਰੂਰੀ ਨਹੀਂ ਪੈਸੇ ਨੇ ਇੰਨਾ ਸਾਥ ਨਹੀਂ ਦੇਣਾ ਜਿੰਨਾ ਆਪਣੇ ਸਰੀਰ ਨੇ ਸਾਥ ਦੇਣਾ।
ਉਹ ਤਾਂ ਹੈ ਹੀ ਹੈ ਹੈਲਥ ਇਜ਼ ਵੈਲਥ। ਉਹਨੂੰ ਤੇ
ਅੱਜ ਸ਼ਰੀਰ ਨੂੰ ਟੈਮ ਦਾਂਗੇ ਫੇਰ ਸਰੀਰ ਸਾਡੇ ਨੂੰ ਟੈਮ ਦੇਗਾ।
ਹਮ। ਚਲੋ ਜਿੱਦਾਂ ਤੁਹਾਨੂੰ ਸਹੀ ਲੱਗੇ ਉਹੀ ਕਰਨਾ ਚਾਹੀਦਾ।
ਹਮ ਹੋਰ? ਅੱਜ ਕੀ ਫੇਰ ਫਿਸ ਕੀ ਲੈ ਗ? ਗ ਆ ਕੀ ਖਾਧਾ ਬਾਹਰ ਬਰੋਂ?
ਨਹੀਂ, ਬਾਹਰ ਦਾ ਤਾਂ ਇਨਾ ਮੈਂ ਪ੍ਰੈਫਰ ਨਹੀਂ ਕਰਦੀ। ਜੋ ਘਰੋਂ ਹੀ ਰੋਟੀ ਲੈ ਕੇ ਜਾਂਦੇ ਹਾਂ ਉਹੀ ਖਾਂਦੇ ਹਾ।
ਅੱਛਾ! ਤੇ ਤੁਹਾਡਾ ਕੀ ਟਾਈ ਟਾਈਮ ਟੇਬਲ
ਜੋ ਬਾਕੀ ਆਫਿਸ ਦੇ ਵਰਕਿੰਗ ਆਰਸ ਹੁੰਦੇ ਆ। ਓਹੀ ਸਵੇਰੇ ਸਾਡੇ ਨੋ ਵਜੇ ਤੋਂ ਛੇ ਵਜੇ ਤਕ।
ਅੱਛਾ! ਅਤੇ ਬਰੇਕ ਬਰੂਕ ਨਹੀਂ ਹੁੰਦੀ
ਨਹੀਂ ਬਰੇੇਕ ਉਹ ਹੁੰਦੀ ਹੈ ਜਿੱਦਾਂ, ਅੱਧੇ ਘੰਟੇ ਦੀ ਬ੍ਰੇਕ ਹੁੰਦੀ ਹੈ ਬਸ। ਫਿਰ ਉਹਦੇ 'ਚ ਹੀ ਉਹ ਕਵਰ ਕਰ ਲੈਂਦੇ ਆ। ਬਾਕੀ ਆਫਿਸ 'ਚ ਇਹ ਹੁੰਦਾ, ਕਿ ਉਹ ਨੋ ਤੋਂ ਛੇ ਵਜੇ ਤੱਕ ਉਹਨਾਂ ਦਾ ਟਾਈਮ ਹੁੰਦਾ। ਤੇ ਇੱਕ ਘੰਟੇ ਦੀ ਬ੍ਰੇਕ ਹੁੰਦੀ ਐ। ਇੱਥੇ ਰਹਿੰਦਾ ਸਾਢੇ ਨੌ ਤੋਂ ਛੇ ਵਜੇ ਦਾ ਟਾਇਮ ਤੇ ਬ੍ਰੇਕ ਟਾਇਮ ਉਹ ਹਾਫ, ਹਾਫ ਐਨ ਆਰ ਦਾ ਕਰ ਦਿੰਦੇ ਆ। ਤੂੰ ਕਵਰ ਕਰ ਲੈਂਦੇ ਆ ਬਸ।
ਤੇ ਉਹ ਕਿੰਨੇ ਵਜੇ ਆਉਂਦੀ ਹੈ ਬ੍ਰੇਕ ਫਿਰ?
ਬ੍ਰੇਕ ਫਿਰ ਹੁੰਦੀ ਆ ਸਾਡੀ ਡੇਢ ਵਜੇ।
ਅੱਛਾ
ਡੇਢ ਤੋਂ ਦੋ ਵਜੇ ਤੱਕ। ਹਾਂਜੀ।
ਅੱਛਾ। ਤੇ ਹੋਰ ਕੰਮ ਵਧੀਆ ਚੱਲ ਰਿਹਾ?
ਸਹੀ ਚੱਲਦਾ ਪਿਆ ਬਸ ਚੱਲਦਾ ਹੀ ਪਿਆ ਅੱਜਕੱਲ ਤਾਂ ਅੱਜਕਲ ਕਲਾਇੰਟਸ ਹੈ ਨਹੀਂ ਤਾਂ ਥੋੜਾ ਏਦਾਂ ਹੀ ਚੱਲਦਾ ਪਿਆ।
ਅੱਛਾ
ਹੂੰ
ਹੋਰ
ਹੋਰ ਬਸ, ਤੁਸੀਂ ਚਲੋ ਜਿੰਮ ਫੈਕਟਰੀ ਉਸ ਤੋਂ ਬਾਅਦ ਫਿਰ ਘੁੰਮਣ ਫਿਰਨ ਕਿੱਥੇ ਲਾਇਕ ਦੋਸਤਾਂ ਨਾਲ ਜਾਂਦੇ ਹੋ?
ਹਾਂਜੀ ਆਪਾਂ ਲੋਕਲ ਹੀ ਆਪਣਾ ਬਾਜ਼ਾਰ-ਬਜ਼ੂਰ ਘੁੰਮ ਕੇ
ਹੂੰ-ਹੂੰ, ਲਾਸਟ ਤੁਸੀਂ ਕਿਥੇ ਵਿਜਿਟ ਨੀ ਕਰਨ ਗਏ ਕਿਸੇ ਡੈਸਟੀਨੇਸਨ ਤੇ?
ਮੈਂ ਓ ਦਿੱਲੀ ਗਿਆ ਸੀ ਬਸ ਆਪਣੀ ਮਾਸੀ ਦੇ ਘਰ ਘੁੰਮਨ।
ਅੱਛਾ
ਉਹ ਵੀ ਕਿਸੇ ਕੰਮ ਤੋਂ ਗਿਆ ਸੀ ਆਪਾਂ ਲੰਗਰ ਲਾਣਾ ਸੀ ਉੱਥੇ।
ਅੱਛਾ
ਇਸ ਕਰਕੇ ਆਪਾਂ ਗਏ ਸੀ। ਫਿਰ ਗਏ ਆਪਾਂ ਇੱਕ ਦਿਨ ਲਈ ਸੀ। ਫੇਰ ਤਿੰਨ-ਚਾਰ ਦਿਨ ਲੱਗ ਗਏ ਸਾਨੂੰ। ਤੇ
ਓਕੇ।
ਕਿਉਂਕਿ ਉੱਥੇ ਮੇਰੇ ਹਾਣ ਦੇ ਮੁੰਡੇ ਨੇ ਫੇਰ ਆਪਾਂ ਕਿਤੇ ਘੁੰਮ-ਘੁੰਮ ਲੈਂਦੇ ਆ।
ਹੂੰ, ਹਾਂ ਸਹੀ ਹੈ ਚਲੋ।
ਹੂੰ-ਹੂੰ ਤੁਸੀ ਨੀ ਗਏ?
ਨਹੀਂ ਬਸ ਕੰਮਾਂ ਕਾਰਾਂ 'ਚ ਟਾਈਮ ਹੀ ਨਹੀਂ ਲੱਗਦਾ।
ਅੱਛਾ।
ਹਾਂਜੀ ਦੇਖਦੇ ਹਾਂ ਕਰਦੇ ਹ ਕੁਛ ਪਲਾਨ ਇੱਕ ਤਾਂ ਗਰਮੀ ਵੀ ਇੰਨੀ ਹੋਈ ਹੋਈ ਹੈ ਨਾ ਬਾਹਰ ਨਿਕਲਣ ਤੇ ਹੀ ਦਿਲ ਨੀ ਕਰਦਾ।
ਮੌ ਸਾਰੇ ਪਾਸੇ ਠੰਡਾ ਹੀ ਹੋਇਆ ਵਾ।
ਅੱਛਾ। ਹਾਂ ਇੱਥੇ ਵੀ ਕੱਲ ਪਰਸੋਂ ਦਾ ਤੇ ਕੱਲ੍ਹ ਦਾ ਤਾਂ ਸਹੀ ਹੈ। ਪਰ ਓਦਾਂ ਗਰਮੀ ਤਾਂ ਹੈ ਹੀ ਹੈ।
ਅੱਛਾ।
ਹਾਂਜੀ।
ਚਲੋ ਠੀਕ ਕਰਨੇ ਆ ਕਿਸੇ ਦਿਨ ਹੋਰ ਗੱਲ।
ਹਾਂਜੀ। ਚਲੋ ਕੋਈ ਨੀ ਠੀਕ ਹੈ।
ਨਹੀਂ ਮੈਂ ਨਹੀਂ ਮ